ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹੋਰ ਕਿੱਦਾਂ ਓ
ਹੈਲੋ
ਆਵਾਜ ਆ ਰਈ ਏ ਸਾਨੂੰ
ਹਾਂਜੀ-ਹਾਂਜੀ ਆ ਰਈ ਆ।
ਹਾਂਜੀ-ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬੋਲੋ
ਹੋਰ ਕਿਦਾਂ ਓ ਵੀਰ ਜੀ।
ਬਸ ਵਧੀਆ ਜੀ ਤੁਸੀਂ ਦੱਸੋ।
ਹਾਂ ਬਸ ਮੈਂ ਵੀ ਵਧੀਆ ਹਾਂਜੀ ਕੱਲ ਤੁਸੀਂ ਫੋਨ ਕੀਤਾ ਸੀ ਨਾ ਅਸੀਂ ਬਾਰ ਗਏ ਹੋਏ ਸੀਗੇ ਰੋਟੀ ਖਾਣੇ
ਹਾਂਜੀ
ਰਾਤੀ ਤੁਸੀ ਫੋਨ ਕੀਤਾ ਸੀ ਨਾ ਅਸੀਂ ਰੋਟੀ ਖਾਣੇ ਬਾਰ ਗਏ ਹੋਏ ਸੀਗੇ।
ਅੱਛਾ-ਅੱਛਾ-ਅੱਛਾ
ਹਾਂ।
ਅੱਛਾ-ਅੱਛਾ ਨਈ ਕਿਵੇਂ ਅੰਦਰੇ ਨੈਟਵਰਕ ਦਾ ਇਸ਼ੂ ਸੀਗਾ ਕੱਲ ਇਸ ਕਰਕੇ ਜਾਦਾ ਗੱਲ ਨੀ ਹੁੰਦੀ ਹਾਂ। ਨੈਟਵਰਕ ਵੀ ਇਸ਼ੂ ਸੀਗਾ ਲਾਈਟ ਵੀ ਨਈ ਸੀਗੀ ਦਾ ਵਾਈਫਾਈ
ਅੱਛਾ
ਹਾਂਜੀ
ਤੇ ਓਹੀ ਮੈਂ ਕਹਿ ਰਈ ਸੀ ਹਾਂਜੀ-ਹਾਂਜੀ ਮੈਨੂੰ ਆ ਰਈ ਏ ਤੁਹਾਨੂੰ ਆ ਰਈ ਏ।
ਹਾਂਜੀ-ਹਾਂਜੀ ਆ ਰਈ ਏ।
ਹਾਂ ਤੋ ਓਹੀ ਮੈਂ ਕਹਿ ਰਈ ਸੀ ਜਿਸ ਤਰ੍ਹਾਂ ਬਾਰ ਅਸੀਂ ਗਏ ਸੀਗੇ ਨਾ ਰੋ ਟੀ ਖਾਣੇ ਤਾਂ ਇੰਨਾ ਵੇਸਟੇਜ ਕਰਦੇ ਸੀ। ਕਿ ਲੋਗ ਇੰਨਾ ਵੇਸਟੇਜ ਰੋਟੀ ਦਾ ਵੀ ਇੱਤੀ ਰੋਟੀ ਦੀ ਬਰਬਾਦੀ ਕਰਦੇ ਸੀਗੇ। ਹਾਂ ਜਿੰਨਾ ਮ ਜਿੰਨਾ ਤੁਸੀਂ ਖਾਣਾ ਉਨਾ ਈ ਆਪਣੇ ਪਲੇਟ 'ਚ ਲਓ ਨਾ ਹਾਂ।
ਲੋ ਨਾ ਓ ਤਾ ਹੈ ਬਾਰ ਜਾਂਦੇ ਵੇਸਟ ਬਥੇਰਾ ਬੋਤ ਬੋਤ ਕਰਦੇ ਆ।
ਹਾਂ ਲੋਕਾਂ ਨੂੰ ਤਾਂ ਵਿਚਾਰਿਆਂ ਨੂੰ ਖਾਣ ਨੀ ਮਿਲਦਾ ਗਰੀਬ ਲੋਕਾਂ ਨੂੰ ਜੇੜੇ ਮਜ ਦੂਰ ਹੁੰਦੇ ਨੇ ਕੰਮ ਕਰਨੇ ਵਾਲੇ ਹੁੰਦੇ ਨੇ। ਹਾਂ ਤੇ ਇਹਨਾਂ ਨੂੰ ਮਿਲਦਾ ਜਿਹਨਾਂ ਨੂੰ ਜਾਦਾ ਮਿਲਦਾ ਉਹਨੀ ਵੇਸਟੇਜ ਕਰਦੇ ਨੇ।
ਵੇਸਟੇਜ ਜਾਦਾ ਕਰਦੇ ਓ
ਹਾਂਜੀ
ਜੇ ਜਿਹਨਾਂ ਨੂੰ ਮਿਲਦਾ ਆ ਉਹਨਾਂ ਨੂੰ ਕਦਰ ਨਈ ਜਿਨੂੰ ਨਈ ਮਿਲਦਾ ਉਨੂੰ ਕਦਰ ਆ।
ਕਦਰ ਐ ਸਈ ਗੱਲ ਕਈ ਤੁਸੀਂ ਏੜੇ ਛੋਟੇ-ਛੋਟੇ ਬੱਚਿਆਂ ਦੀ ਵੀ ਇੰਨੀ ਪਲੇਟ ਹਾਂ ਇੰਨੇ ਛੋਟੇ-ਛੋਟੇ ਬੱਚਿਆਂ ਦੀ ਵੀ ਪਲੇਟ ਇੰਨੀ
ਮੈਂ ਵੀ ਬਥੇਰਾ ਦੇਖਿਆ ਕਿੰਨੇ ਵੀ ਫੰਕਸ਼ਨ ਵੰਕਸ਼ਨ ਤੇ ਗਏ ਕਿਥੇ ਗਏ ਤਾਂ ਬਹੁਤ ਲੋਕੀ ਵੇਸਟ ਕਰਦੇ ਆ ਵੇਸਟ ਬਥੇਰਾ ਵੇਸਟੇਜ ਹੁੰਦਾ ਹੈ ਰੋਟੀ ਇੰਨਾ ਵੇਸਟ ਕਰਦੇ ਆ ਨਾ ਹੱਥ ਤੋਂ ਜ਼ਿਆਦਾ ਵੇਸਟ ਕਰਦੇ ਆ ਬਚਾਰਿਆਂ ਦਾ ਨੁਕਸਾਨ ਵੀ ਬਥੇਰਾ ਹੋ ਜਾਂਦਾ ਹੈ। ਜਿਹਨਾਂ ਦਾ ਪ੍ਰੋਗਰਾਮ ਹੁੰਦਾ ਉਹਨਾਂ ਦਾ ਨੁਕਸਾਨ ਕਿੰਨਾ ਹੁੰਦਾ ਹੈਲੋ ਹੈਲੋ